ਹੈਲੋ।
ਹਾਂਜੀ।
ਕਿਵੇਂ ਓ?
ਵਧੀਆ ਤੁਸੀਂ ਦੱਸੋ?
ਵਧੀਆ-ਵਧੀਆ ਕੀ ਕਰਦੇ ਓ?
ਕੁਛ ਨੀ ਬਸ ਵੇਲੇ ਤੁਸੀਂ ਦੱਸੋ?
ਬਸ ਵੇਲੇ ਸੀਗੇ ਤੁਸੀਂ ਹੋਰ ਦੱਸੋ ਘੁੰਮਣ-ਘਾਮਣ ਨੀ ਗਏ ਕਿ ਤੇ।
ਹਾਂਜੀ ਇੱਕ ਵਾਰ ਤਾਂ ਜਾਏ ਬਾਕੀ ਦੁਬਾਰਾ ਦੇਖਾਂਗੇ ਅੰਮ੍ਰਿਤਸਰ ਜਾਵਾਂ ਗੇ
ਅੱਛਾ ਘੁੰਮ ਆਏ ਤੁਸੀਂ ਕਿੱਥੇ ਘੁੰਮ ਕੇ ਗਏ ਸੀ ਪੈਲਾਂ?
ਅਸੀਂ ਚੰਡੀਗੜ੍ਹ ਗਏ ਸੀ ਰੋਕ ਗਾਰਡਨ ਕਨੀ। ਤੇ ਸੁਖਨਾ ਲੇਕ ਦੇਖਿਆ ਸੀ ਤੇ ਰੌਗ
ਅੱਛਾ ਹਾਂ ਬੜਾ ਈ ਸੋਣਾ ਆ ਕੈਂਦੇ ਸੁਖਨਾ ਲੇਖ ਤਾਂ।
ਹਾਂਜੀ ਸੁਖਨਾ ਲੇਕ ਤਾਂ ਬੋਤ ਵੱਡਾ ਵੀ ਐ ਸੋਣਾ ਵੀ ਐ। ਬੋਤ ਲੋਕ ਜਾਂਦੇ ਨੇ ਉੱਥੇ ਗਰਮੀ ਦੇ
ਬੋਟਿੰਗ ਵੀ ਕੀਤੀ ਸੀ ਤੁਸੀ? ਅੱਛਾ।
ਹਾਂਜੀ।
ਹੋਰ ਫਿਰ ਕੀ ਕਰਦੇ ਓ ਹੁਣ?
ਤੁਸੀਂ ਨੀ ਗਏ ਕਿਤੇ ਘੁੰਮਣ ਤੁਸੀਂ ਨੀ ਗਏ ਕਿਤੇ ਘੁੰਮਣ?
ਨਈ-ਨਈ ਮੈਂ ਤਾਂ ਨੀ ਗਈ ਕਿਤੇ ਘੁੰਮਣ। ਸਾਡਾ ਤਾਂ ਗਰੀਓ ਗੁੰਮਣਾ ਹੋਈ ਜਾਂਦਾ।
ਹੈਲੋ।
ਨਈ-ਨਈ ਅਸੀਂ ਤਾਂ ਕਿੱਥੇ ਜਾਣਾ।
ਅੱਛੇਆ ਹਾਂਜੀ-ਹਾਂਜੀ ਹੋਰ ਸੁਣਾਓ?
ਹਾਂਜੀ ਬੋਲੋ।
ਸਟੱਡੀ ਕਿਵੇਂ ਚੱਲਦੀ ਆ ਤੁਹਾਡੀ?
ਹੋਰ ਸਭ ਵਧੀਆ ਤੁਸੀਂ ਦੱਸੋ ਸਟੱਡੀ ਵਧੀਆ ਚੱਲ ਦੀ ਆ ਬਸ ਅੱਜ ਵੀ ਕਲਾਸ ਲਗਾ ਕੇ ਆਈ ਸੀ ਫੇਰ ਮੈਂ ਸੋਚਿਆ ਮੈਂ ਕਿਆ ਚਲ ਫੋਨ ਕਰ ਲੈਂਨੀ ਆ। ਤੁਸੀਂ ਤਾਂ ਨਈ ਯਾਦ ਕਰਨਾ ਹੁੰਦਾ।
ਕੜੀ ਚ ਤੁਸੀਂ ਕੀ ਕਰ ਰੇ ਓ ਸਟੱਡੀ
ਮੈਂ ਜੀ ਡੀ ਸੀ ਏ ਕਰ ਰੀਆ।
ਅੱਛਾ, ਮੈਂ ਵੀ ਡੀ ਸੀ ਏ ਕਰ ਰੀਆ।
ਓਕੇ ਓਕੇ, ਚਲੋ ਵਧੀਆ ਆ। ਨੌਲੇਜ ਮਿਲਦੀ ਰੈਂਦੀ ਆ ਹੋਰ ਕੁਝ ਨੀ।
ਹਾਂਜੀ ਵੈਸੇ ਵੀ ਅੱਜ ਕੱਲ ਦੇ ਟਾਈਮ ਚ ਕੰਪਿਊਟਰ ਸਿੱਖਣਾ ਇੰਨਾ ਜ਼ਰੂਰੀ ਹੋ ਗਿਆ ਆ। ਤਾਂ ਸਾਰਾ ਕੁਝ ਕਰਨਾ ਪੈਂਦਾ ਐ।
ਹਾਂਜੀ ਹਾਂਜੀ, ਹੋਰ ਘਰੇ ਠੀਕ ਨੇ ਸਾਰੇ, ਮੰਮੀ-ਡੈਡੀ
ਹਾਂਜੀ, ਸਭ ਵਧੀਆ। ਤੁਸੀਂ ਦੱਸੋ, ਤੁਹਾਡੀ ਫੈਮਿਲੀ ਕਿਵੇਂ ਆ?
ਸਭ ਵਧੀਆ ਨੇ। ਤੁਸੀਂ ਦੱਸੋ?
ਬਸ ਵਧੀਆ ਹੋਰ, ਡੀ ਸੀ ਏ ਵਿਚ ਕਿਤੇ ਹੁਣੇ ਸਟਾਰਟ ਕੀਤੀ ਹੈ ਤੁਸੀਂ, ਕੇ ਪਹਿਲਾਂ, ਕਾਫ਼ੀ ਟਾਈਮ ਹੋ ਗਿਆ?
ਹਾਂਜੀ ਹਾਂਜੀ, ਹੁਣੇ ਸਟਾਰਟ ਕੀਤੀ ਹੈ। ਹਜੇ ਤਾਂ ਬੇਸਿਕ ਹੀ ਚੱਲ ਰਿਹਾ ਹੈ ਮੇਰਾ।
ਅੱਛਾ ਕੀ ਕਰ ਰਹੇ ਹੋ ਬੇਸਿਕ ਚ
ਬੇਸਿਕ 'ਚ ਹਜੇ ਤਾਂ ਏ ਪੇਂਟਿੰਗ ਹੀ ਕਰਵਾਈ ਜਾਂਦੇ ਨੇ, ਅੱਗੇ ਕਰਨਗੇ ਕੁਝ
ਹਾਂ, ਅੱਗੇ ਤੁਹਾਡਾ ਹੋਊਗਾ, ਐਮ ਐਸ ਵਰਡ ਸਿਖਾਉਣਗੇ। ਉਹ ਤੋਂ ਬਾਅਦ ਐਕਸ ਐਲ ਸਿਖਾਉਣਗੇ, ਫਿਰ ਤੁਹਾਨੂੰ ਫਿਰ ਉਸ ਤੋਂ ਬਾਅਦ ਪਾਵਰ ਪੁਆਇੰਟ ਸਿਖਾਾਂਗੇ, ਫਿਰ ਤੁਹਾਨੂੰ ਐਕਸ ਐਲ ਸਿਖਾਉਣਗੇ
ਅੱਛਾ ਅੱਛਾ ਅੱਛਾ, ਇੰਨਾ ਕੁਝ ਹੁੰਦਾ ਇਹਦੇ 'ਚ?
ਹਾਂਜੀ, ਔ ਮੇਰੀ ਹੋ ਗਈ ਨਾ, ਮੇਰੇ ਆਲਮੋਸਟ ਫੋਰ ਮੰਥ ਹੋ ਗਏ ਨੇ।
ਓਕੇ ਓਕੇ। ਤੁਸੀਂ ਹੁਣ ਕੀ ਕਰਦੇ ਔ ਫੇਰ, ਹੁਣ ਕੀ ਸਿਖਾ ਰਹੇ ਨ ਤੁਹਾਨੂੰ
ਮੈਨੂੰ ਚੱਲ ਰਹਿਆ ਪਲੱਸ ਮੇਰਾ ਬੇਸਿਕ ਦਾ ਤਾਂ ਹੋ ਗਯਾ, ਮੇਰੀ ਹੁਣ ਟੈਲੀ ਚੱਲ ਰਹੀ ਐ
ਓਕੇ
ਹਾਂਜੀ ਟਾਈਪਿੰਗ ਦਾ, ਤੁਹਾਡੀ ਟਾਈਪਿੰਗ ਤਾਂ ਨਹੀਂ ਸਟਾਰਟ ਹੋਈ ਹਾਲੇ
ਨਹੀਂ ਨਹੀਂ ਹਜੇ ਨਹੀਂ, ਹਜੇ ਤਾਂ ਲੋਗੋ ਹੀ ਬਣਾਉਣੇ ਸਿਖਾ ਰਹੇ ਨੇ ਇਹ ਪਤਾ ਨੀ ਕੇਹੜੇ ਲੋਗੋ ਨੇ ਉਹ ਪੇਂਟਿੰਗ ਤੇ ਹੁੰਦੇ ਨੇ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤੀਜੀ ਚੱਲ
ਹਾਂ ਹਾਂ, ਚਲੋ ਕੋਈ ਨਾ। ਬਸ ਦੋ-ਚਾਰ ਦਿਨਾਂ ਤੱਕ ਟਾਈਪਿੰਗ ਵੀ ਨਾਲ ਹੀ ਸਟਾਰਟ ਕਰਵਾ ਦੇਣਗੇ ਉਹ।
ਓਕੇ ਓਕੇ, ਚੱਲ ਫਿਰ ਤਾਂ ਵਧੀਆ ਹੀ ਹੈ। ਜੇ ਕਰਵਾ ਦੇਣ, ਮੈਂ ਤਾਂ ਆਪ ਹੀ ਕਹਿੰਨੀ ਆਂ, ਵੀ ਛੇਤੀ ਕਰਵਾਉਣ।
ਵੈਸੇ ਵੀ ਅੱਜਕੱਲ੍ਹ ਜੌਬਸ ਵਗੈਰਾ ਲਈ ਟਾਈਪਿੰਗ ਆਉਣੀ ਬਹੁਤ ਜ਼ਰੂਰੀ ਹੋ ਗਈ ਹੈ ਨਾ।
ਏ ਆਈ ਕਰਕੇ ਨਾ, ਡਿਵੈਲਪਮੈਂਟ ਹੁੰਦੀ ਜਾ ਰਹੀ ਐ, ਵਿਕਾਸ
ਹਾਂ ਬਹੁਤ ਲੋੜ ਪੈਂਦੀ ਹੈ ਟਾਈਪਿੰਗ ਦੀ। ਕੰਪਿਊਟਰ, ਐਨੀਮੇਸ਼ਨ ਸਾਰਾ ਕੁਝ ਸਿੱਖਣਾ ਪੈਂਦਾ ਹੈ।
ਹਾਂਜੀ ਹਾਂਜੀ ਸਾਰਾ ਕੁਛ ਹੀ ਸਿੱਖਣਾ ਪੈਂਦਾ ਆ, ਨਾਲੇ ਬਾਕੀ ਸਾਰਾ ਕੰਮ ਹੁਣ ਕੰਪਿਊਟਰ ਤੇ, ਫੋਨਾਂ ਤੇ ਹੀ ਹੋਣ ਲੱਗ ਪਿਆ ਏ
ਹਾਂਜੀ ਇਹ ਤਾਂ ਹੈਗਾ ਹੀ ਆ ਹੋਰ, ਤੁਸੀਂ ਡੀ ਸੀ ਏ ਤੋਂ ਬਾਅਦ ਵੀ ਕੁਝ ਕਰੋਗੇ? ਹਾਂਜੀ, ਸਭ ਵਧੀਆ। ਤੁਸੀਂ ਸੁਣਾਓ।
ਸੋਚਦੀ ਆਂ ਹਜੇ
ਜੇ ਤੁਸੀਂ ਕਰਨਾ ਹੋਵੇ ਨਾ, ਤਾਂ ਤੁਸੀਂ ਡਿਜੀਟਲ ਮਾਰਕੀਟਿੰਗ ਮਾਰਕੀਟਿੰਗ ਕਰ ਲਿਓ। ਉਹਦੇ ਨਾਲ ਨਾ, ਆਪਾਂ ਮਤਲਬ ਘਰੇ ਬੈਹ ਕੇ ਵੀ ਪੈਸੇ ਕਮਾ ਸਕਦੇ ਆਂ।
ਅੱਛਾ ਗ੍ਰਾਫਟਿੰਗ ਦਾ ਹੁੰਦਾ ਇੱਕ ਤਾਂ ਇਹਦੇ ਚ
ਹਾਂਜੀ, ਇੱਕ ਤਾਂ ਹੁੰਦੀ ਹੈ ਗ੍ਰਾਫਿਕ ਡਿਜ਼ਾਇਨਿੰਗ। ਉਹਦੇ ਵਿੱਚ ਹੁੰਦਾ ਐ, ਜਿਵੇਂ ਆਪਾਂ ਫੋਟੋਆਂ, ਵੀਡੀਓਜ਼ ਵਗੈਰਾ ਐਡਿਟਿੰਗ ਟਿੰਗ ਕਰਨਿਆਂ ਸਿੱਖਣੀਆਂ ਹੁੰਦੀਆਂ ਨੇ। ਦੂਜਾ ਹੁੰਦਾ ਹੈ ਡਿਜ਼ੀਟਲ ਮਾਰਕੀਟਿੰਗ।
ਹੂ ਹੂ
ਬਸ ਹਾਂਜੀ, ਤੁਸੀਂ ਇਹਨਾਂ ਦੋਨਾਂਚੋਂ ਕਰ ਲਿਓ, ਜੇ ਕੁਝ ਕਰਨਾ ਹੋਯਾ, ਤਾਂ ਇਹ ਵੀ ਬਹੁਤ ਵਧੀਆ ਕੋਰਸਿਸ ਨੇ
ਚਲੋ, ਦੇਖਦੇ ਆਂ, ਜੇ ਕੁਝ ਹੋਇਆ, ਬਾਕੀ ਤੁਹਾਨੂੰ ਤਾਂ ਪਤਾ ਹੀ ਹੈ।
ਕਰੂਗੀ ਹਾਂਜੀ ਹਾਂਜੀ, ਤੁਸੀਂ ਡੀ ਸੀ ਏ ਕਿਹੜੇ ਕਿੰਨੇ ਦੇਰ ਦਾ ਕੋਰਸ ਕੀਤਾ ਹੈ, ਇੱਕ ਸਾਲ ਦਾ ਜਾਂ ਛੇ ਮਹੀਨੇ ਦਾ?
ਅ ਮੈਂ ਸਿਕਸ ਮੰਥ ਦਾ
ਅੱਛਾ ਚਲੋ ਵਧੀਆ। ਛੇਤੀ ਕਾਮ ਹੋਜੂਗਾ ਤੁਹਾਡਾ ਤਾਂ, ਪਰ ਤੁਹਾਨੂੰ ਸਰਟੀਫਿਕੇਟ ਸਾਲ ਦਾ ਦੇਣਗੇ। ਛੇ ਮਹੀਨੇ ਦਾ ਦੇਣਗੇ।
ਨਹੀਂ ਸਾਲ ਦਾ ਹੀ ਦੇਣਗੇ।
ਅੱਛਾ ਬਸ ਵੈਸੇ ਟਾਈਮ ਡਿਊਰੇਸ਼ਨ ਘੱਟ ਐ ਤੁਹਾਡੀ।
ਹਾਂਜੀ-ਹਾਂਜੀ ਟਾਈਮ ਡਰੇਸ਼ਨ ਘੱਟ ਏ ਮਤਲਬ ਕਿ ਇੱਕ ਦਿਨ ਚ ਦੋ ਘੰਟੇ ਕਲਾਸ ਹੁੰਦੀ ਐ।
ਹਾਂ-ਹਾਂ ਉਹੀ ਏ ਫੇ ਤੁਸੀਂ ਵੈਸੇ ਇੱਕ ਘੰਟੇ ਦਿੰਦੇ ਹੋ ਤੁਸੀਂ ਡੱਬਲ ਲਾ ਕੇ। ਆਪਣਾ ਉਹ ਪੂਰਾ ਕਰ ਰਹੇ ਹੋ ਛੇਤੀ।
ਹਾਂਜੀ- ਹਾਂਜੀ ਤੁਸੀਂ ਅੰਮ੍ਰਿਤਸਰ ਕਹਿੰਦੇ ਸ- ਤੁਸੀਂ ਜਾਣ ਨੂੰ ਪਹਿਲਾਂ ਵੀ ਗਏ ਹੋ ਕਦੇ?
ਹਾਂਜੀ ਮੈਂ ਇੱਕ ਵਾਰੀ ਗਈ ਸੀ ਅੰਮ੍ਰਿਤਸਰ ਮਤਲਬ ਮੇਰੀ ਭੂਆ ਹੂਨਾਂ ਨਾਲ। ਤੇ ਮੇਰੀ ਫੈਮਿਲੀ ਵੀ ਗਈ ਸੀ ਆਪਦੀ ਅਹ ਉਦੋਂ ਅਸੀਂ ਦੋ ਰਾਤਾਂ ਲਾ ਕੇ ਆਏ ਸੀ ਉੱਥੇ। ਬੋਤ ਵਧੀਆ ਜਗਾ ਏ ਅੰਮ੍ਰਿਤਸਰ ਸਾਹਿਬ ਵੀ।
ਅੱਛਾ ਕੀ- ਕੀ ਘੁੰਮੇਿਆ ਉੱਥੇ ਤੁਸੀਂ?
ਉੱਥੇ ਅਸੀਂ ਗੋਲਡਨ ਟੈਂਪਲ ਗਏ ਸੀ। ਦਰਬਾਰ ਸਾਹਿਬ ਤੇ ਫੇਰ ਅਸੀਂ ਜਲਿਆਂ ਵਾਲੇ ਬਾਗ ਜਿੱਥੇ ਉਹ ਹੋਇਆ ਸੀ ਨਾ ਉਹ ਦੇਖਿਆ ਸੀ।
ਅੱਛਾ।
ਤੇ ਹੋਰ ਜਿਹੜੀ ਉੱਥੇ ਮਾਰਕੀਟ ਹੁੰਦੀ ਆ ਉੱਥੇ ਚੀਜ਼ਾਂ ਵੀ ਬੋਤ ਵਧੀਆ ਮਿਲਦੀਆਂ ਨੇ, ਉੱਥੇ ਦਾ। ਫੇਮਸ ਅਸੀਂ ਕੇਸਰ ਵਾਲਾ ਦੁੱਧ ਪੀਆ ਸੀ। ਹੂੰ ਉੱਥੋਂ ਅਸੀਂ ਇੱਕ ਫੁਲਕਾਰੀ ਲੈ ਕੇ ਆਏ ਸੀ ਉੱਥੋਂ ਅਸੀਂ।
ਫੁਲਕਾਰੀ?
ਹਾਂਜੀ।
ਓਕੇ- ਓਕੇ।
ਹਾਂਜੀ ਤੁਸੀਂ ਗਏ ਹੋ ਕਦੇ ਅੰਮ੍ਰਿਤਸਰ?
ਹਾਂਜੀ ਮੈਂ ਗਈ ਹਾਂ, ਬਟ ਮੈਂ ਇਨੂੰ ਕੁਛ ਨੀ ਵੇਖਿਆ ਉੱਥੇ ਗਈ ਜ਼ਰੂਰ ਆ ਮੱਥਾ ਟੇਕ- ਕੇ ਆਇਆ ਹਨਾ ਜਲਿਆਂ ਵਾਲਾ ਬਾਗ ਵੇਖ ਕੇ ਆਏ ਸੀ ਬਸ।
ਕੋਈ ਨਾ ਤੁਸੀਂ ਦੁਬਾਰੇ ਚੱਲ ਜੀਓ।
ਹਾਂਜੀ- ਹਾਂਜੀ ਬਣਾਨੇ ਆ ਪਲੈਨ ਕਦੇ।
ਹਾਂਜੀ ਹੋਰ ਸੁਣਾਓ, ਤੁਹਾਡੀ ਸਿਸਟਰ ਕੀ ਕਰਦੀ ਐ?
ਮੇਰੀ ਸਿਸਟਰ ਬਿਲੀਵ ਕਰਦੀ ਏ ਜੀ।
ਅੱਛਾ, ਕਿੱਥੋਂ?
ਯੂਨੀਵਰਸਿਟੀ ਤੋਂ ਕਰਦੀ ਆ ਜੀ, ਹਾਂਜੀ- ਹਾਂਜੀ।
ਓਕੇ ਜੀ ਕਿਨਨੀ ਦਿਨ ਦਾ ਕੋਰਸ ਐ ਉਹਨਾਂ ਦਾ?
ਸਾਲ ਦਾ ਹੁੰਦਾ ਵੈ, ਤੇ ਡਿਪਲੋਮੇ ਟਾਈਪ ਹੁੰਦਾ।
ਅੱਛੇਆ ਚਲੋ ਵਧੀਆ।
ਹਾਂਜੀ-ਹਾਂਜੀ ਅੱਗੇ ਵੀ ਬੀਲਿਪ ਕਰਵਾ ਦੋ ਹੁਣ ਸ਼ਾਇਦ ਐਮ ਲਿਪ ਕਰ ਕਰੂਗੀ। ਅੱਜ ਸੈਕਿੰਡ ਸਟੈਂਡ ਦੇ ਪੇਪਰ ਚੱਲ ਰਹੇ ਨੇ ਉਹਦੇ।
ਹੂੰ ਚਲੋ ਵਧੀਆ ਹੀ ਆ ਪੜਾਈ ਤਾਂ ਜਿੰਨੀ ਕਰੋ ਓਨੀ ਥੋੜੀ ਹੁੰਦੀ ਆ।
ਹਾਂ ਹਾਂਜੀ- ਹਾਂਜੀ, ਹਾਂਜੀ।
ਹੋਰ ਸੁਣਾਓ?
ਹੋਰ ਠੀਕ ਹੋ, ਹੋਰ ਸਭ ਵਧੀਆ।
ਹੋਰ? ਹੂੰ ਤੁਸੀਂ ਕੋਈ। ਮੈਂ ਤਾਂ ਜੀ ਕੁਛ ਨੀ ਬਸ ਕਲਾਸ ਲਾ ਕੇ ਆਈ ਸੀ ਤੁਸੀਂ ਹੁਣ ਕੋਈ ਜੋਬ ਵਗੈਰਾ ਵੀ ਕੀਤੀ ਹੈ ਕਦੇ?
ਹਾਂਜੀ ਮੈਂ ਪਹਿਲਾਂ ਮਤਲਬ ਡਾਕਟਰੀ ਦਾ ਕੀਤਾ ਸੀਗਾ। ਹੋਸਪੀਟਲ ਚ ਕੰਮ ਕੀਤਾਂ ਮੈਂ, ਹਾਂਜੀ।
ਚਲੋਂ ਵਧੀਆਂ। ਕੀ ਕਰਦੇਂ ਸੀਂ ਤੁਸੀਂ ਉੱਥੇ ਲੈਬ ਚ
ਹਾਂਜੀ- ਹਾਂਜੀ ਲੈਬ ਦਾ ਹੀ ਕੀਤਾਂ ਜੀ ਆਪਾਂ ਨੇਂ
ਓਕੇ ਜੀ, ਅੱਛਾ ਐਕਸਪੀਰੀਅੰਸ ਕਿੰਨੀਂ ਦੇਰ ਦਾ ਤੁਹਾਡਾ ਉੱਥੇ ਦਾ
ਉੱਥੋਂ ਦਾ ਐਕਸਪੀਰੀਅੰਸ ਮੇਰਾ ਦੋ ਸਾਲ ਦਾ।
ਚਲੋ ਬੌ ਵਧੀਆ, ਤੁਸੀਂ ਬੈਚੋਲਰ ਤੋਂ ਬਾਅਦ ਫ਼ੇਰ ਉੱਥੇ ਲੱਗੇ ਸੀ।
ਹਾਂਜੀ, ਗ੍ਰੈਜੂਏਸ਼ਨ ਤੋਂ ਬਾਅਦ ਮੈਂ ਹੋਸਪਿਟਲ ਚ ਲੱਗ ਗੀ ਸੀਂ। ਤੇ ਉੱਥੇ ਦੋ ਸਾਲ ਲਗਾਏ ਨੇਂ।
ਠੀਕ ਹੈ ਜੀ, ਚਲੋ ਵਧੀਆਂ ਆ, ਮਤਲਬ ਤੁਸੀਂ ਮਲਟੀ ਟੈਲੈਂਟਡ ਔ ਹੁਣ ਕੰਪਿਊਟਰ ਸਿੱਖ ਰਏ ਔ
ਹਾਂਜੀ- ਹਾਂਜੀ, ਸਿੱਖੀ ਜਾਂਣੇ ਆਂ ਜਦੋਂ ਤੱਕ ਸਿਖਾਈ ਜਾਂਦੇ ਨੇ ਘਰ ਦੇ।
ਹਾਂਜੀ- ਹਾਂਜੀ ਏ ਤਾਂ ਹੈਗਾ, ਘਰ ਦੇ ਫੀਸ ਭਰ ਦੇ ਨੇ ਆਪਾਂ ਕਿਹੜੀ ਭਰਨੀ ਹੁੰਦੀ ਆਂ।
ਹੋਰ ਕੀ ਸਪੋਰਟ ਤਾਂ ਓਨਾਂ ਨੇ ਈ ਕਰਨੀ ਏ, ਕਿਹੜਾ ਆਪਾਂ ਨੂੰ ਹੋਰ ਕਿਸੇ ਨੇਂ ਕਰਨੀ ਆ।
ਹਾਂਜੀ। ਤੁਸੀਂ ਅੱਗੇ ਦਾ ਕੀ ਸੋਚਿਆ ਆ।
ਅੱਗੇ ਦਾ ਕੀ ਸੋਚਣਾ ਆ, ਘਰਦੇ ਈ ਸੋਚਣਗੇ ਹਾਨ ਤਾਂ
ਹੋਰ, ਸੁਣਾਓ
ਹੋਰ ਤਾਂ ਵਧੀਆ, ਤੁਸੀਂ ਦੱਸੋ ਹੋਰ ਅੱਜ ਸੱਚ ਮੈਂ ਐਵੇਂ ਕਹਿੰਦੀ ਸੀ, ਜਿਹੜਾਂ ਤੁਸੀਂ ਸ਼ੂਟ ਨੀਂ ਬਣਾਇਆਂ ਹੈਗਾ ਓਹ ਪਿੰਟਰੈਸਟ ਪਾ ਕੇ।
ਹਾਂਜੀ-ਹਾਂਜੀ।
ਹਾਂ, ਓ ਬਾਹਲਾ ਸੋਹਣਾ ਈ ਸ਼ੂਟ ਐ ਤੇਰਾਂ
ਹਾਂ, ਸੋਹਣਾ ਬਣਾਂ ਕੇ ਦਿੱਤਾ ਐ ਨਾ, ਔ ਮੇਰੀ ਮੰਮਾ ਸਟਿੱਚ ਕਰਦੇ ਨੇਂ। ਹਾਂਜੀ, ਮੇਰੀ ਮੰਮਾ ਸਟਿੱਚ ਕਰਦੇ ਨੇ ਬੌਹ ਵਧੀਆਂ ਓਨਾਂ ਨੇਂ ਈ ਬਣਾਇਆਂ ਆ।
ਹਾਂ, ਮੰਮਾ ਤਾ ਥੁਹਾਡੀ ਬਹੁਤ ਵਧੀਆਂ ਕੱਪੜੇ ਬਣਾਂਦੀ ਆ, ਸਟਿਚਿੰਗ ਦੇ ਵੱਟ ਕੱਢ ਦਿੰਦੀ ਆ।
ਹਾਂਜੀ, ਥੋਹਨੂੰ- ਥੋਹਨੂੰ ਵੀ ਬਣਵਾ ਕੇ ਭੇਜਾਂਗੇ ਕੋਈ ਨਾ ਇੱਕ-ਅੱਧਾ।
ਹਾਂਜੀ-ਹਾਂਜੀ, ਜ਼ਰੂਰ ਘਲਿਓ
ਹਾਂਜੀ, ਘੱਲਾਂਗੇ -ਘੱਲਾਂਗੇ।
ਹੋਰ ਕੀ, ਅਸੀਂ ਵੀ ਪਾਲਾਂਗੇ ਬਣਾਏ ਹੋਏ।
ਹਾਂਜੀ, ਅੱਜ-ਕੱਲ ਟਰੈਂਡਿੰਗ ਚ ਚੱਲ ਰਿਐ ਨਾ ਚਿਕਨ ਦੀ ਸਲਵਾਰਾਂ ਹੁੰਦੀਆਂ ਨੇ, ਚਿਕਨ ਦੀਆਂ ਚੁੰਨੀਆਂ ਹੁੰਦੀਆਂ ਨੇ ਕਰੀਮ ਕਲਰ ਦੀਆਂ ਨਾਲ਼। ਅ ਕਲਰ
ਹਾਂਜੀ-ਹਾਂਜੀ, ਬਹੁਹ ਜਿਆਦਾ ਟਰੈਂਡਿੰਗ ਚ ਚੱਲ ਰਿਐ ਏਹ ਅੱਜ-ਕੱਲ।
ਹੂੰ।
ਟਰੈਂਡਿੰਗ ਜਤ ਮੈਂ ਬਣਾਇਆਂ ਆ, ਬਟ ਮੈਂ ਨਾ ਜਿਮੇਂ ਗਲਾਂ ਨੀਂ ਚੱਲ ਰਿਆ ਅੱਜ-ਕੱਲ ਗੱਲ ਦਾ ਡਿਜ਼ਾਇਨ ਕਰਦੇਂ ਨੇ, ਹਾਂਜੀ-ਹਾਂਜੀ। ਪਿੰਡਰੈਸਟ ਪਾ ਕੇ।
ਹਾਂ।
ਹਾਂ, ਉਹ ਕਰਵਾਇਆਂ ਆ ਮੈਂ
ਹੂੰ, ਚਲੋ ਵਧੀਆ ਆ ਟਰੈਂਡ ਦੇ ਹਿਸਾਬ ਨਾਲ਼ ਚੱਲਣਾ ਚਾਈਦਾ ਏ, ਜਿਵੇਂ ਲੋਕੀ ਚੱਲਦੇ ਨੇ ਉਵੇਂ।
ਹਾਂਜੀ- ਹਾਂਜੀ।
ਹੋਰ ਸੁਣਾਓ।
ਹੋਰ ਸਭ ਵਧੀਆਂ, ਤੁਸੀਂ ਦੱਸੋ। ਬਸ ਕਰੀ ਜਾਂਣੇ ਆਂ, ਢਾਪੰਨ ਜੀ ਪਤਾ ਈ ਐ ਥਾਨੂੰ।
ਹਾਂਜੀ ਬਸ, ਸਟੀਚਿੰਗ ਵਗੈਰਾ ਵੀ ਸਿੱਖੀ ਹੋਈ ਐ ਤੁਸੀਂ?
ਹਾਂਜੀ ਹਾਂਜੀ, ਮੈਂ ਸਿੱਖੀ ਹੋਈ ਐ ਮੈਂ ਆਪਣੇ ਕੱਪੜੇ ਖੁਦ ਹੀ ਬਣਾਣੀ ਯਾਂ।
ਅੱਛੀ ਐ, ਚਲੋ ਬੌਹ ਵਧੀਆ ਗੱਲ ਆ, ਏ ਤਾਂ।
ਕੱਢ ਵੀ ਦਿੰਨੀ ਆ ਮੈਂ ਜਿਵੇਂ, ਕਢਾਈ ਵਗੈਰਾ ਕੱਢਣੀ ਹੁੰਦੀ ਆ।
ਅੱਛਾ, ਕਢਾਹੀਆਂ ਵੀ ਕਰ ਲੈਂਣੇ ਔ ਤੁਸੀਂ?
ਹਾਂਜੀ ਹਾਂਜੀ, ਅਲੱਗ-ਲੱਗ ਡਿਜ਼ਾਇਨ ਪਾ ਕੇ।
ਬੌਹ ਵਧੀਆ, ਫੇਰ ਸਾਨੂੰ ਵੀ ਕਦੇ ਕੱਢ ਕੇ ਸੁਣਾਓ, ਸੂ ਭੇਜੋ ਕੋਈ।
ਹਾਂ, ਹਾਂ। ਹਾਂ ਜ਼ਰੂਰ-ਜ਼ਰੂਰ, ਤੁਸੀਂ ਭੇਜਦੇਓ ਕੱਪੜੇ ਮੈਂ ਡਿਜ਼ਾਇਨ ਪਾ ਕੇ ਦੇ ਦੂੰਗੀ, ਐਡਾ ਕੀ ਚੱਕਰ ਐ।
ਹਾਂਜੀ, ਕਰਦੇ ਹੀ ਨੇ ਅਪਾਂ ਤਾਂ। ਮੈਂ ਕਦੇ ਦੇਖਿਆ ਹੀ ਨਹੀਂ, ਮੈਂ-ਮੈਂ ਕਦੇ ਪਤਾ ਹੀ ਨ ਨਹੀਂ ਸੀ। ਮੈਨੂੰ ਵੀ ਤੁਸੀਂ ਕੜਢਾਈਆਂ ਕਰ ਦਣੀ ਮੈਂ ਤਾਂ ਕੜਾਕੜਾ, ਤੁਹਾਡੇ ਤੋਂ ਸੂਟ ਪਾਈ ਜਾਣੇ ਸੀ।
ਬਹੁਤ ਸੋਹਣੇ ਲੱਗਦੇ ਨੇ, ਅੱਜ ਕੱਲ੍ਹ ਟਰੈਂਡਿੰਗ ਚੱਲ ਰਹੀ ਹੈ ਇਹ ਚੀਜ਼
ਹਾਂਜੀ ਅੱਜ ਕੱਲ੍ਹ, ਸਾਰੇ ਹੈਂਡ ਵਰਕ ਜਿਆਦਾ ਪਾਉਂਦੇ ਨੇ ਨਾ
ਹਾਂਜੀ-ਹਾਂਜੀ, ਬਹੁਤ ਜ਼ਿਆਦਾ ਟਰੈਂਡਿੰਗ ਚ' ਚੱਲ ਰਹੀ ਹੈ ਇਹ ਚੀਜ਼
ਅੱਛਾ ਹੋਰ ਸੁਣਾਓ, ਤੁਸੀਂ ਕਿੱਥੋਂ ਸਿੱਖੀ ਸੀ ਕੜਾਈ ਗ ਆਪੇ?
ਨਹੀਂ-ਨਹੀਂ ਫੋਨ ਤੋਂ ਹੀ, ਯੂਟਿਊਬ ਤੋਂ ਸਿੱਖੀ ਜਾਂਦੀ ਆ।
ਚਲੋ ਬਹੁਤ ਵਧੀਆ ਗੱਲ ਆ, ਤੁਸੀਂ ਕਰਦੇ ਹੋ।
ਬਾਹਰ ਕਿੱਥੇ ਕਲਾਸ ਲਗਾਉਣੀ ਹੈ, ਪਤਾ ਹੀ ਹੈ ਤੁਹਾਨੂੰ।
ਹਾਂ ਵੈਸੇ ਵੀ, ਹੈਂਡ ਵਰਕ ਦੇ ਤਾਂ ਉਹ ਚਾਰਜ ਵੀ ਬਹੁਤ ਹੁੰਦੇ ਨੇ।
ਬਹੁਤ ਜ਼ਿਆਦਾ ਹੁੰਦੇ ਨੇ, ਇਹ ਤਾਂ ਵਧੀਆ ਯੂਟਿਊਬ ਤੋਂ ਹੀ ਸਿੱਖ ਲਓ ਬੰਦਾ।
ਹਾਂ-ਹਾਂ, ਅੱਜ ਕੱਲ੍ਹ ਇੰਟਰਨੈੱਟ ਤੇ ਸਾਰਾ ਕੁਛ ਤਾਂ ਹੈਗਾ ਆ।
ਸਾਰਾ ਕੁਛ ਅਵੇਲੇਬਲ ਹੁੰਦਾ, ਯੂਟਿਊਬ ਤੇ
ਹਮ-ਹਮ। ਹੋਰ, ਮੈਂ ਤਾਂ ਆਪ ਸੋਚ ਰ ਸੀ ਵੀ ਸਿੱਖੂਗੀ ਇਹ ਚੀਜ਼ਾਂ, ਜਿਵੇਂ ਕਢਾਈ ਹੋ ਗਈ ਨਾ, ਪੇਂਟ ਕਰਨਾ ਹੋਵੇ। ਤੇ ਅੱਜ ਕੱਲ ਬਹੁਤ ਪਾਂਉਦੇ ਨੇ, ਹਮ। ਸੌਖਾ ਹੀ ਆ, ਬਸ ਇੱਕ ਵਾਰੀ ਸਿੱਖਣ ਦੀ ਦੇਰ ਹੁੰਦੀ ਆ।
ਹਾਂਜੀ ਇਹ ਤਾਂ ਹੈ, ਸੌਖਾ ਹੀ ਹੈ।
ਹਮ, ਜਿਵੇ ਬੰਦੇ ਨੇ ਆਪਣਾ ਬੁਟੀਕ ਖੋਲਣਾ ਹੋਵੇ, ਹਨਾ। ਵਧੀਆ, ਕੰਮ ਕਾਰ ਕਰ ਸਕਦੇ ਆ ਏਦਾਂ।
ਕਰਨਾ ਹੋਵੇ, ਕਰ ਸਕਦੇ ਹਾਂ ਆਪਾਂ।
ਜੀ-ਜੀ-ਜੀ, ਹਮ ਬਸ ਇਹੀ ਹੈ ਵੀ ਆਪਣੇ ਪੈਰਾਂ ਤੇ ਖੜਾ ਹੋ ਸਕਦਾ ਬੰਦਾ, ਕਿਸੇ ਹੱਥਾਂ 'ਵਲ ਨਾ ਝਾਕੇ।
ਸਹੀ ਆ ਮਤਲ, ਆਪਣੀ ਫੀਸ ਹੀ ਕੱਢ ਲਏ ਬੰਦਾ, ਕਿਰਾਇਆ ਹੋ ਗਿਆ ਜਿਵੇਂ ਆਉਣ ਜਾਣ ਦਾ।
ਹਾਂ, ਹੁਣ ਹਰ ਮਹੀਨੇ ਦੀ ਚਾਰਜ ਕਰਾਉਂਦੇ ਆ ਆਪਾਂ ਹੋਰ, ਸਾਰ ਮੈਨੂੰ ਚਾਰ ਸੌ ਦਾ, ਰਿਚਾਰਜ ਲਈ ਚਾਹੀਦਾ ਆ।
ਹਾਂਜੀ-ਹਾਂਜੀ, ਹੁਣ ਫੋਨ ਦਾ ਰਿਚਾਰਜ ਹੀ ਦੇਖਲੋ, ਕਿੰਨੇ ਮਹਿੰਗੇ ਹੋ ਰਹੇ ਨੇ।
ਹਾਂ-ਹਾਂ, ਹੋਰ ਹੋਰ ਸੁਣਾਓ
ਹੋਰ ਸਭ ਵਧੀਆ, ਤੁਸੀਂ ਦੱਸੋ?
ਬਸ ਕੁੁਛ